ਕੀ ਹਾਲ ਚਾਲ
ਤੁਸੀਂ ਦੱਸੋ
ਅਸੀਂ ਵੀ ਵਧੀਆ
ਹਾਂਜੀ ਘਰ ਪਰਿਵਾਰ ਸਭ ਵ
ਸਭ ਵਧੀਆ ਆ ਨੇ ਤੁਸੀਂ ਦੱਸੋ ਤੁਹਾਡੇ ਯਾਰ ਸਭ ਠੀਕ ਨੇ
ਹਾਂਜੀ ਹਾਂਜੀ ਸਭ ਵਧੀਆ
ਹਾਂਜੀ ਹੋਰ ਕੀ ਹੁੰਦਾ ਪਿਆ
ਬਸ ਜੀ ਛੁੱਟੀਆਂ ਛੁੱਟੀਆਂ ਹੈਗੀਆਂ ਬੱਚਿਆਂ ਦੀ ਬੱਚੇ ਕੋਈ ਟੀ ਵੀ ਦੇਖ ਰਿਹਾ ਕੋਈ ਕੁਛ ਕਰ ਰਿਹਾ ਕੋਈ ਪਰੋਠੀ ਖਾ ਰਿਹਾ ਹਾਂਜੀ
ਉਹ ਤਾਂ ਸਾਰੇਾ ਚੱਲਦਾ ਹੀ ਰਹਿ ਰਹੇਗਾ
ਹਾਂਜੀ ਮੈਂ ਹਾਂਜੀ ਮੈਂ ਮਾੜ ਮਸ਼ੀਨ ਲਾਈ ਸੀ ਕੱਪੜੇ ਧੋਣ ਲੱਗੀ ਸੀ
ਅੱਛਾ ਅੱਛਾ ਉਹੀ ਨਾ ਫੀਮੇਲਸ ਆਪਣਾ ਨੀ ਧਿਆਨ ਰੱਖਦੀਆਂ ਬੱਚੇ ਹਸਬੈਂਡ ਬਾਕੀ ਸਭ ਦਾ ਧਿਆਨ ਰੱਖਦੀਆਂ ਨੇ
ਹਾਂਜੀ ਹਾਂਜੀ
ਹੋਰ ਤੁਸੀਂ ਕਿੱਥੇ ਕਿ ਕਿੱਧਰੋਂ
ਪੰਜਾਬ ਤੋਂ ਜੀ
ਅੱਛਾ ਅੱਛਾ
ਹਾਂਜੀ ਹੋਰ
ਹੋਰ ਸੁਣਾਓ ਕਿੱਦਾਂ ਦਾ ਮੌਸਮ ਹੋਆਦਿਆ ਪੰਜਾਬ
ਇੱਥੇ ਤਾਂ ਬਹੁਤ ਗਰਮੀ ਹੋਈ ਪਈਏ
ਹਮ ਗਰਮੀ ਚਾਰੋਂ ਪਾਸੇ ਗਰਮੀ ਹੋਈ ਪਐੱਸ ਫੈਸ ਦਾ ਮਤਲਬ
ਬਹੁਤ ਧੁੱਪ ਬਾਹਰ ਨੂੰ ਤਾਂ ਨਿਕਲਣ ਨੂੰ ਦਿਲ ਈ ਨੀ ਕਰਦਾ ਅਸੀਂ ਤਾਂ ਗੇਟ ਵੱਲ ਨੂੰ ਝਾਕਦੇ ਵੀ ਨਹੀਂ ਹਾਂਜੀ ਹੈਲੋ
ਹੈਲੋ ਮੈਂ ਕਿਹਾ ਪੈਟ ਡੋਗੀ ਡੋਗ ਹੈਗਾ ਤੁਹਾਡੇ ਘਰ
ਅਹ ਹਾਂਜੀ ਹੈਗਾ
ਆਵਾਜ਼ ਜਾਈਏ ਨਾ ਨਾ ਮੈਨੂੰ ਤਾਂ ਮੈਂ ਪੁੱਛਿਆ ਹਾਂ ਹਾਂ ਹਾਂ
ਦੀ ਨਾ ਤੇ ਉਹ ਫੇਰ ਆਪਣੀ ਡਿਊਟੀ ਪੂਰੀ ਕਰਦਾ ਭੋਂਕਦਾ ਇਹ ਪਮੇਰੀਨ ਹੈਗੇ ਆ ਜੀ ਪ ਪਮੇਰੀਅਨ ਹੈਲੋ ਹੈਲੋ
ਆਵਾਜ਼ ਕਲੀਅਰ ਨੀ ਹੈਗੀ ਸੁਮਨ ਜੀ
ਹਾਂਜੀ
ਆਵਾਜ਼ ਕਲੀਅਰ ਨੀ ਹੈਗੀ
ਹਾਂਜੀ ਹੁਣ ਆਈ ਹੈ ਜੀ ਆਵਾਜ਼ ਤੁਹਾਡੀ
ਓਕੇ ਓਕੇ ਓ ਅੱਛਾ ਮੈਂ ਫਿਰ ਬਾਹਰ ਆ ਗਈ ਹਾਂ ਸੋ ਕਿਚਨ ਹੀ ਚੱਲੀ ਸੀ ਮੈਂ ਬਾਹਰ
ਅੱਛਾ ਅੱਛਾ ਅੱਛਾ ਤੇ ਪਮੇਰੀਅਨ ਹੈਗੇ ਜੀ ਬਰੀਡ
ਅੱਛਾ ਕੀ ਇਹਦਾ।
ਇਹਦਾ ਮਾਂਓ ਜੀ ਅਸੀਂ ਪਿਆਰ ਨਾਲ ਮਾਂਓ ਰੱਖਿਆ ਹੋਇਆ।
ਅੱਛਾ ਅੱਛਾ।
ਹਾਂਜੀ।
ਹੋਰ ਸੁਣਾਓ ਆਪਣੇ ਹੋਬੀਸ ਦੱਸੋ
ਹੋਬੀਜ਼ ਬਸ ਜੀ ਹੁਣ ਤਾਂ ਬੱਚਿਆਂ ਦੀ ਹੋਬੀਜ਼ ਚੱਲਦੀ ਪਈ ਆ ਆਪਣੀ ਤਾਂ ਆਪਾਂ ਕੰਮ ਕਾਜ ਭੁੱਲੀ ਜਾਂਨੇ ਹਾਂ। ਹਾਂ ਹ।
ਗੱਲ ਹੈਗੀ ਇਹ ਤੇ ਬਿਲਕੁਲ। ਟਾਈਮਾਂ ਸਿਰਫ ਬੱਚਿਆਂ। ਹੋਬਿਸ ਯਾਦ ਜਾਂਦੀਆਂ ਨੇ ਆਪਣੀਆਂ ਤਾਂ ਸਭ ਭੁੱਲ ਜਾਂਨੇ ਹਾਂ। ਮੈਂ ਇਹਨੇ ਆਪਣੀ ਹੋਬੀਜ਼ ਨੂੰ ਵੀ ਜਿੰਦਾ ਰੱਖੀ ਦਾ ਆਪਣੇ ਆਪਣੀ ਵੀ ਹੋਬੀਜ਼। ਮੈਨੂੰ ਕੰਟੀਨਿਊ ਕਰੋ।
ਹਾਂਜੀ ਹਾਂਜੀ। ਤੇ ਫੇਰ ਉਹ ਤੋਂ ਬਾਅਦ ਫੇਰ ਬੇ। ਬੱਚਿਆਂ ਨੂੰ ਲੰਚ ਦੇਵੋ ਫੇਰ ਘੰਟਾ ਦੋ ਘੰਟਾ ਚਲੋ ਬੱਚੇ ਰੈਸਟ ਕਰਦੇ ਸੋ ਜਾਂਦੇ। ਆ ਸ਼ਾਮੀ ਫੇਰ ਰੋਟੀ ਪਾਣੀ ਚ ਲੱਗ ਜਾਓ।
ਫੀਮੇਲ ਦੀ ਲਾਈਫ ਸਭ ਤੋਂ ਬਿਜ਼ੀ। ਤੋਂ। ਕਮੇਰੀ ਹੈਗੀ ਹੈ।
ਹਾਂਜੀ ਬਸ ਤਾਂ ਹੀ ਫਰ ਆਪਾਂ ਆਪਣੀ ਹੋਬੀਜ਼ ਯਾਦ ਹੀ ਨਹੀਂ ਰੱਖ ਰਹੇ।
ਨਹੀਂ ਤਾ ਜਿਹੜੇ ਲੋਕ ਦੋ ਘੰਟੇ ਮਿਲਦੇ ਨੇ ਉਹਨਾਂ। ਵਿੱਚ ਆਪਣੀ ਵੀ ਹੋਬੀਜ਼ ਯਾਦ ਰੱਖੋ।
ਫੇਰ ਬੰਦਾ ਕਹਿੰਦਾ ਚਲੋ ਬਈ ਰੈਸਟ ਕਰ ਲਈਏ ਸਵੇਰ ਦੇ ਉੱਠੇ ਹੋਏ ਆ ਪੰਜ ਸਾਢੇ ਪੰਜ ਛੇ ਵਜੇ ਦੇ ਹ।
ਕੁਛ ਮਿਊਜਿਕ ਵਗੈਰਾ ਨੀ ਸੁਣਦੇ ਤੁਸੀਂ। ਜੀ।
ਮਿਊਜ਼ਿਕ ਹਾਂਜੀ।
ਤਨੂੰ ਕਰੋ।
ਬਸ ਉਹ ਵੀ ਕਦੇ ਕਦੇ। ਜਦੋਂ ਟਾਈਮ ਮਿਲਦਾ। ਕਦੇ ਕਦੇ ਸੁਣ ਲੈਂਨੇ ਆ। ਹਾਂਜੀ।
ਹੋਰ ਕਿੰਨੇ ਬੱਚੇ ਨੇ ਤੁਹਾਡੇ।
ਤਿੰਨ ਹੈ ਜੀ।
ਅੱਛਾ।ਵੱਡੇ ਹੈ, ਛੋਟੇ ਹੈ।
ਅਹ ਮਤਲਬ ਬ ਘਰ ਹੀ ਹੈਗੇ ਨਾ ਜ਼ਿਆਦਾ ਵੱਡੇ ਨਾ ਜ਼ਿਆਦਾ ਰੋਟ ਹਾਂਜੀ। ਵੱਡੀ ਕੁੜੀ ਸੋਲਾਂ ਸਾਲ ਦੀ ਹੈਗੀ ਹੈ ਜੀ।
ਅੱਛਾ -ਅੱਛਾ। ਹਾਂ। ਬਿਲਕੁਲ ਬੱਚੇ ਉਹ ਵਾਲੀ ਜਨਰੇਸ਼ਨ ਹੀ ਗ ਮਿਡ ਜਨਰੇਸ਼ਨ ਕੇ ਬੱਚੇ ਹੈ।
ਹਾਂਜ ਹਾਂਜੀ।
ਹਮ। ਹੋਰ ਸੁਣਾਓ। ਕੀ ਬਣਾਇਆ ਜੇ ਅੱਜ
ਅੱਜ ਅਸੀਂ ਪਰੋਠੀਆਂ ਬਣਾਈ ਸੀ ਸਿੰਪਲ ਵਾਲੀ ਤੇ ਆਲੂ ਬੈਗਣ ਦੀ ਸਬਜ਼ੀ ਸੀਗੀ ਨਾਲ।
ਅੱਛਾ।
ਹਸਬੈਂਡ ਤਾਂ ਕਹਿ ਰਹੇ ਸੀ ਗਰਮੀ ਉਹ ਤੇ ਬੈਂਗਨ ਨਹੀਂ ਖਾਣੇ। ਤੇ ਫੇਰ ਮੈਂ ਕਿਹਾ ਬਣਾਈਏ ਵੀ ਕੀ ਸਮਝ ਹੀ ਨਹੀਂ ਆਉਂਦਾ।
ਅੱਛਾ। ਹਾਂਜੀ, ਇਹ ਤਾਂ ਹੈ।
ਤਾਂ ਕਰਕੇ ਫੇਰ ਮੈ ਕੇਹਾ ਬਣਾਈ ਲੈਂਨੇ ਅ ਲਿਆਏ ਸੀ। ਤੇ ਬਣਾਣੇ ਪੈ ਗਏ ਮੈਂ ਕਿਹਾ- ਫਿਰ ਖ਼ਰਾਬ ਹੀ ਹੋ ਜਾਣੇ
ਹਾਂ ਜ਼ਿਆਦਾਤਰ ਬੱਚੇ ਬੈਂਗਣ ਪਸੰਦ ਨਹੀਂ ਕਰਦੇ ਨਾ
ਤੇ ਮੈਨੂੰ ਥੋੜੇ ਕਰੇਲੇ ਪਸੰਦ ਸੀ ਮੈਂ ਆਪਣੇ ਲਈ ਕਰੇਲੇ ਬਣਾ ਲਏ।
ਹਮ ਇਹ ਸਾਰੀ ਫੀਮੇਲ ਦੇ ਨਾਲ ਇਹ ਪ੍ਰੋਬਲਮ ਬਹੁਤ ਹੁੰਦੀ ਪਈ ਕਿ ਬੱਚੇ ਕਰੇਲੇ ਨਹੀਂ ਖਾਂਦੇ ਅੱਜ ਕੱਲ ਹ ਵੀ ਆਪਣੇ ਆਪਣੇ ਜੋਗੀ ਲੈ ਕੇ ਆਉਂਦੀ ਹਾਂ। ਮਾਰਕੀਟ ਜਾਂਦੀ ਆ ਤੇ ਮੈਂ ਉਹਨੂੰ ਕਹਿੰਦੀ ਪਾਈ ਆਈ ਦਈ। ਜਾਂ ਵੀਹ ਰੁਪਏ ਤੇ ਕਰਦੇ ਆ ਦਸ ਕਰਦੇ ਮੈਂ ਹੀ ਖਾਵਾਂਗੀ। ਇਸ ਵਾਰੀ ਜ ਮੈਂ ਭੁੱਲ ਗਈ।ਤੇ ਉਹ ਕਰੇਲੇ ਪਏ ਸੜ ਗਏ ਸਾਰੇ
ਹਾਂਜੀ, ਤੇ ਮੈਂ ਬਸ ਅੱਧਾ ਕੁ ਕਿੱਲੋ ਲੈ ਕੇ ਆਨੀ ਐੱਨ ਇਹ ਤੇ ਬੱਚੇ ਖਾਂਦੇ ਹੀ ਨਹੀਂ। ਮੈਂ ਹੀ ਖਾਂਦੇ ਨਾ ਹੈਸਬੈਂਡ ਖਾਂਦੇ। ਹਾਂਜੀ। ਮਤਲਬ, ਟਾਈਮ ਦੇ ਹਿਸਾਬ ਨਾਲ ਜੇ ਮੇਰੇ ਕੋਲ ਟਾਈਮ ਹੈਗਾ ਤਾਂ ਮੈਂ ਭਰ ਕੇ ਬਣਾ ਲੈਂਦੀ ਹੁੰਦੀ।ਜੇ ਕਈ ਵਾਰੀ ਹੁੰਦਾ ਕਿ ਹੁਣ ਇਸ ਟਾਈਮ ਮੈਂ ਖਾਣੇ ਹੀ ਖਾਣੇ ਆ ਤਾਂ ਮੈਂ ਕੱਟ ਕੇ ਵੀ ਬਣਾ ਲੈਂਦੀ ਹੁੰਦੀ ਹਾਂ।
ਅੱਛਾ ਹਾਂ ਦੋਨੋ ਈ ਸਵਾਦ ਤੋ- ਥੋੜ੍ਹਾ ਜਿਹਾ ਡਿਫਰਸ ਹੁੰਦਾ ਪਰ ਉਹੀ ਕੀ ਮੇਨਤ ਬੜੀ ਜਾਦਾ ਲੱਗਦੀ।
ਓ ਪਰ ਮੈਂ ਤੇ ਨਾ ਮੈਨ- ਬੋਤ ਲੱਗਦੀ ਐ।ਪੈਲਾਂ ਉਨਾਂ ਨੂੰ ਨੂਣ ਹਾਂਜੀ ਨੂਣ ਪਾ ਕੇ ਰੱਖਣਾ। ਛਿੱਲ ਕੇ ਕਿ ਬੋਤ ਮੇਨਤ ਲੱਗਦੀ ਐ।
ਹੂੰ -ਫਿਰ ਸੋਚੀਦਾ ਐ ਕੀ ਚਲੋ ਆਪਣੇ ਜੋ ਵੀ ਬਣਾਣੇ ਨੇ ਤਾਂ ਚਲੋ ਕੱਟ ਕੇ ਬਣਾ ਲੈਂਦੇ।
ਕੱਟ ਕੇ ਬਣਾ ਲੈਣੇ ਆ ।ਹਾਂਜੀ ਜੇ ਮੈਂ ਸੋਚ ਚੱਲ ਸ਼ਾਮ ਨੂੰ ਖਾ ਲਾਂਗੀ। ਤੇ ਹੁਣ ਕੋਈ ਹੋਰ ਸਬਜ਼ੀ ਖਾ ਲੈਂਣੀ ਆ। ਤੇ ਫੇਰ ਮੈਂ ਦੁਪਅਰੇ ਉਦੀ ਤਿਆਰੀ ਕਰਕੇ ਰੱਖਦੇ ਸ਼ਾਮ ਨੂੰ ਬਸ ਉਨੂੰ ਮਸਾਲਾ ਭੁੰਨਨਾ।
ਕਿਸ ਤਰ੍ਹਾਂ ਬਨਾਂਦੇ ਓ ਤੁਸੀਂ ਭਰਮਾਂ ਕਰੇਲੇ।
ਮਤਲਬ ਜਿਵੇਂ ਆਪਾਂ ਛਿੱਲੇ ਤੇ ਥੋੜ੍ਹੀ ਦੇਰ ਨਮਕ ਲਗਾ ਕੇ ਰੱਖਤਾ ਉਨਾਂ ਨੂੰ। ਜਿਹੜਾ ਕੌੜਾਪਨ ਹੈਗਾ ਨਮਕ ਨਾਲ ਨਾ ਓ ਨਿਕਲ ਜਾਂਦਾ ਵਾ।
ਅੱਛਾ ਹਾਂ ਹਾਂ ਉਹ ਤਾਂ ਅਸੀਂ ਇਦੇ ਵਿੱਚ ਵੀ ਕਰਦੇ ਹਾਂ ਜੇੜੇ ਕੱਟ- ਐ ਪ੍ਰੋਸੀਜਰ ਤੇ ਕਰਨਾ ਈ ਕਰਨਾ।
ਹਾਂਜੀ ਫੇਰ ਓ ਤੋਂ ਬਾਅਦ ਉਨਾਂ ਨੂੰ ਮਤਲਬ ਓ ਕਰਲੋ ਫਰਾਈ ਕਰ ਲੋ। ਮਸਾਲਾ ਬਣਾ ਲਓ ਕਈ ਮੈਂ ਦੋਨੇ ਤਰ੍ਹਾਂ ਬਣਾ ਲੈਂਣੀ ਹੁੰਨੀ ਆ। ਕਈ ਏਦਾਂ ਕਰਦੇ ਨਾ ਮਸਾਲਾ ਵਿੱਚ ਪਾ ਕੇ ਤਾਂ ਉਨਾਂ ਨੂੰ ਤਲਣਾ ਧਾਗਾ ਬੰਨ ਕੇ।
ਅੱਛਾ ਹਾਂਜੀ ਹਾਂਜੀ।
ਮੈਂ ਕਈ ਵਾਰ ਏਦਾਂ ਕਰਦੀ ਹੁੰਨੀ ਆਂ ਪਹਿਲਾ ਮੈਂ ਕਰੇਲੇ ਭੁੰਨ ਕੇ ਤਲ ਕੇ ਰੱਖ ਲੈਣੇ ਫੇਰ ਮਸਾਲਾ ਭੁੰਨ ਕੇ ਵਿੱਚ ਪਾ ਕੇ ਬਸ ਉਹ ਜਲਦੀ ਖਾਂਦੀ ਹੁੰਦੀ ਤਾਂ ਏਦਾਂ ਬਣਾ ਲੈਂਣੀ ਹੁੰਨੀ ਆਂ। ਦੋਨੋਂ ਤਰ੍ਹਾਂ ਨਾਲ ਬਣਾ ਜਿਵੇਂ ਮੇਰਾ ਮੂਡ ਕਰਦਾ ਵੀ। ਚਲੋ ਅੱਜ ਏਦਾਂ ਬਣਾ ਲੈਣ। ਓਦਾਂ ਬਸ ਓਦਾਂ ਈ ਪਰ ਜਿਆਦਾ ਮੈਨੂੰ ਅਲੱਗ ਅਲੱਗ ਤਰਾਂ ਈ ਪਸੰਦ ਐ। ਬਈ ਪਹਿਲਾ ਮੈਂ ਕਰੇਲੇ ਭੁੰਨਨੀ ਆ ਬਾਅਦ ਚ ਮਸਾਲਾ ਫੇਰ ਉਹਨਾ ਵਿੱਚ ਭਰਨਾ। ਧਾਗੇ ਵਾਲੇ ਮੈਨੂੰ ਨਾ ਏਧਾ ਲੱਗਦਾ ਜਿਵੇਂ ਅੰਦਰ ਮਸਾਲਾ ਥੋੜਾ ਕਚ- ਕਿਆ ਰੈ ਜਾਂਦਾ ਭੁੰਨਿਆ ਨੀ ਜਾਂਦਾ।
ਗਾ ਜਦੋਂ ਜਦੋਂ ਤਕ ਬੁੱਕ ਭੁੰਨਾ- ਭੁੰਨਦੇ ਨੀ ਓਨੂੰ
ਹਾਂਜੀ ਤੇ ਮੈਂ ਜ਼ਿਆਦਾਤਰ ਬਸ ਅਲੱਗ ਅਲੱਗ ਈ ਭੁੰਨ ਕੇ ਫੇਰ ਤਾਂ ਬਣਾਣੀ ਹੁੰਨੀ ਆ।
ਅੱਛਾ ਲੋਕੀ ਏਸ ਤਰ੍ਹਾਂ ਵੀ ਕੱਚਾ ਵੀ ਪਾ ਦਿੰਦੇ ਨੇ।
ਹਾਂਜੀ ਮਤਲਬ ਉਹ ਏਦਾਂ ਕਰਦੇ ਨਾ ਜਿਵੇਂ ਉਹ ਵਿੱਚ ਕੱਚਾ ਪਾ ਤਾਂ ਆਪਾਂ। ਤੇ ਓ ਕੱਠਾ ਈ ਕਢਾਈ ਵਿੱਚ ਕੱਠਾ ਈ ਭੁੰਨਦੇ ਆ। ਰੋਜ਼
ਕਰੇਲਿਆਂ ਕਰੇਲਿਆਂ ਦੇ ਨਾਲ ਨਾ ਨਹੀਂ ਨਹੀਂ ਉਹ ਕਿਸ ਤਰ੍ਹਾਂ ਸਵਾਦ ਆਏਗਾ ਅਸੀਂ ਵੀ ਇਸ ਤਰ੍ਹਾਂ ਹੀ ਕਰਦੇ ਹਾਂ ਕਿ ਬਈ। ਅਲੱਗ ਅਲੱਗ ਮਸਾਲਾ ਪਹਿਲੇ ਭੁੰਨ। ਕਰੇਲੇ ਫਰਾਈ ਕਰੋ।
ਜੀ ਮੈਂ ਵੀ ਏਦਾਂ ਹੀ ਬਣਾਦੀ ਹੁੰਦੀ ਜਿਆਦਾਤਰ ਕਦੇ ਕਦਾਈ ਹੋ ਜਾਂਦਾ ਕਿ ਮੈਂ ਜੋ ਸੋਚਾ ਚਲੋ ਇੱਕੋ ਵਾਰੀ ਚ ਕੰਮ ਹੋ ਜਾਣਾ ਬਈ ਆਲਸ ਆ ਗਿਆ ਚਲੋ ਤਾਂ ਕਰਦੀ ਹੁੰਨੀ ਆ। ਨਹੀਂ ਤਾਂ ਮੈਂ ਲੱਗ ਲੱਗ ਹੀ ਭਰਨੇ ਫੇਰ ਉਹ ਥੋੜਾ ਜਿਹਾ ਹਾਂਜੀ। ਫੇਰ ਥੋੜ੍ਹਾ ਜਿਹਾ ਬਾਅਦ ਚ ਸੇਕਾ ਲਾਲੋ ਇਕੱਠਾ ਕਰਕੇ।
ਅੱਛਾ ਅੱਛਾ ਹਾਂ ਫਿਰ ਕਿਸੇ ਧਾਗਾ ਜੇ ਤੁਸੀਂ ਬੰਨਦੋਗੇ ਫਿਰ ਅੰਦਰ ਦਾ ਮਸਾਲਾ ਕਿਸੇ। ਸਵਾਦ। ਹੈਗਾ ਮੈਨੂੰ ਨੀ ਸਮਝ ਆਂਦਾ ਮੈਂ ਅਸੀਂ ਮੈਂ ਤੇ ਪਹਿਲੀ ਵਾਰ ਸੁਣਿਆ ਮੈਂ। ਅਸੀ ਨੀ ਬਨਾਏ ਕਦੀ ਇਸ ਤਰ੍ਹਾਂ।
ਹਾਂਜੀ, ਨਹੀਂ ਬਣਾਦੇ ਹੁੰਦੇ ਮੈਂ ਬਣਾਨੀ ਹੁੰਨੀ ਹਾਂ ਪਰ ਮੈਂ ਏਦਾਂ ਮਤਲਬ ਜ਼ਿਆਦਾਤਰ ਨਹੀਂ ਬਣਾਦੀ। ਤੇ ਜਿਆਦਾਤਰ ਤਾਂ ਮੈਂ ਏਦਾਂ ਹੀ ਬਣਾ। ਅਹ ਕਰੇਲੇ ਅਲੱਗ ਭੁੰਨੇ ਮਸਾਲਾ ਅਲੱਗ।
ਹਾਂ ਉਹੀ-ਉਹੀ ਤਰੀਕਾ ਬੈਸਟ ਹੈਗਾ।
ਹਾਂਜੀ ਉਹ ਤਾਂ ਹੀ ਸਵਾਦ ਆਦਾ ਵਾ।
ਹੂੰ, ਪਰ ਥੋੜਾ ਗਰਮੀ ਕਰਕੇ ਥੋੜਾ ਜਿਹਾ ਫੀਮੇਲ ਕਹਿੰਦੀਆਂ ਨੇ, ਕਿਉਂਕਿ ਅੱਜ ਕੱਲ ਗਰਮੀ ਟੈਂਪਰੇਚਰ ਬਹੁਤ ਜ਼ਿਆਦਾ ਹੋਇਆ ਹੋਇਆ ਪੈਂਤਾਲੀ ਡਿਗਰੀ ਪਹੁੰਚਿਆ ਐ,
ਹਾਂਜੀ, ਤੇ ਅ ਹਾਂਜੀ ਅੰਦਰੋਂ ਨਾ ਫੇਰ ਕੱਚੇ ਰਹਿ ਜਾਂਦੇ ਕਰੇਲੇ ਫੇਰ ਥੋੜਾ। ਕੜਵਾਟ ਆਦੀ ਉਹਦੇ ਚ। ਓਦਾ ਭਰਮਾਂ ਤਾਂ ਮੇਰੇ ਬੱਚੇ। ਬੱਚੇ ਵੀ ਉਹ ਵਿੱਚ ਮਸਾਲਾ ਕੱਢੂਗੇ ਉਹ ਖਾ ਲੂਗੇ।
ਹਾਂ-ਹਾਂ-ਹਾਂ ਬੱਚੇ ਮਸਾਲਾ ਖਾ ਲੈਂਦੇ ਨੇ।
ਜੀ।
ਹੋਰ ਅੱਜ ਦਾ ਲੰਚ ਹੋ ਗਿਆ ਜੀ। ਲੰਚ ਕਰ ਲੀ। ਕਦੇੇ।
ਹਾਂਜੀ, ਲੰਚ ਹੋ ਗਿਆ ਜੀ।
ਅੱਛਾ।
ਜੀ। ਹੂੰ। ਹੋਰ ਤੁਸੀਂ ਦੱਸੋ ਲੰਚ ਬਣਾ ਰਹੇ ਹੋ?
ਹਾਂਜੀ ਮੇਰਾ ਪ੍ਰੀਪੇਅਰ ਹੁੰਦਾ ਪਿਆ। ਨਾ ਬੱਚਿਆਂ ਨੇ ਸਮੋਸੇ ਥੇ ਖਾਧੇ ਸੀ ਸਵੇਰੇ ਨਾ ਹੈਵੀ ਹੋ ਗਿਆ ਸੀ।
ਅੱਛਾ, ਅੱਛਾ। ਤਾਂ ਹੀ ਆਵਾਜ਼ ਆ ਰਹੀ ਹੈ ਪਿੱਛੇ ਹਨਾ।
ਹਾਂ, ਮੈਂ ਰੋਟੀ ਸਬਜ਼ੀ ਬਣ ਗਈ ਰੋਟੀ ਬਣ ਦੀ ਪਈ ਐ।
ਹੋਰ ਸੁਣਾਓ?
ਬਸ ਜੀ ਚੱਲ ਰਿਹਾ, ਬਸ ਏਦਾਂ ਹੀ ਰੋਜ਼ ਰੂਟੀਨ ਵਾਲਾ ਕੰਮ। ਰੋਟੀ, ਪਾਣੀ, ਲੰਚ।
ਤਾਂ ਮਸ਼ੀਨ ਫੁੱਲੀ ਆਟੋਮੈਟਿਕ ਹੈਗੀ ਏ।
ਹਾਂਜੀ, ਫੁੱਲੀ ਆਟੋਮੈਟਿਕ ਹੈਗੀ ਐ।
ਅੱਛਾ, ਫੇਰ ਤੇ ਕੱਪੜੇ ਪਾ ਕੇ ਆ ਗਏ ਹੋਗੇ ਤੁਸੀਂ ਉਹਦੇ ਵਿੱਚ।
ਹਾਂਜੀ, ਮੈਂ ਕ ਹਾਂਜੀ ਮੈਂ ਕੱਪੜੇ ਪਾ ਕੇ ਤੇ, ਬਾਕੀ ਹੋਰ, ਕੰਮ ਮੁਕਾ ਲਈਦਾ, ਆਪਾਂ ਜਿਵੇਂ ਸਫਾਈਆਂ- ਸਫੂਈਆ।
ਹਾਂ।ਬੱਚੇ ਛੁੱਟੀ ਦੇ, ਛੁੱਟੀਆਂ ਹੈਗੇ ਨੇ ਤੇ, ਫਿਰ ਸਾਰਾ ਦਿਨ ਹੀ ਸਫਾਈ ਕਰਦੇ ਰਹੋ।
ਹਾਂਜੀ, ਬਸ ਬੱਚੇ ਕਦੇ ਇਹ ਬਣਾ ਲਿਆ, ਕਦੇ ਉਹ ਬਣਾ ਲਿਆ, ਕਦੇ ਰੂਹ ਅਫਜ਼ਾ ਬਣਾ ਲਿਆ। ਫੇਰ, ਉਹ ਭਾਂਡੇ ਹੋ ਜਾਂਦੇ ਪਾਣੀ- ਪੂਣੀ ਦੇ। ਕਦੇ ਕੁਛ ਖਾਣ ਨੂੰ
ਹਾਂ, ਬਰਤਨ ਜ਼ਿਆਦਾ ਨਿਕਲਦੇ ਪਏਨੇ, ਅੱਜ -ਕੱਲ ਬੱਚੇ ਘਰ ਹੈਗੇ ਨੇ।
ਤੇ ਜਦੋਂ ਸਕੂਲ ਓਕੇ। ਜੀ।
ਓਕੇ ਜੀ, ਓਕੇ। ਬਹੁਤ ਚੰਗਾ ਲੱਗਿਆ।
ਹਾਂਜੀ, ਮੈਂ ਕਰਦੀ ਹਾਂ, ਤੁਹਾਨੂੰ ਕੋਈ ਗੱਲ ਠੀਕ ਹੈ। ਓਕੇ ਜੀ।